ਕਿਵੇਂ ਹੋ?
ਬਸ ਵਧੀਆ, ਤੁਸੀਂ ਦੱਸੋ?
ਹਾਂਜੀ ਵਧੀਆ ਜੀ। ਹਾਂਜੀ, ਹੋਰ ਤੁਹਾਨੂੰ ਸਬਜ਼ੀ ਕਿਹੜੀ ਪਸੰਦ ਹੈਗੀ।
ਮੈਨੂੰ ਤੇ ਰਾਜਮਾਂ ਚੋਲ ਪਸੰਦ ਹੈ। ਔਰ ਸਾਗ ਮੱਕੀ ਦੀ ਰੋਟੀ।
ਹਾਂਜੀ, ਸਾਗ ਬਸ ਸੀਜ਼ਨ ਆਜੂਗਾ ਠੰਡ ਚ ਖਾਵਾਂਗੇ।
ਹਾਂਜੀ-ਹਾਂਜੀ ਉਹ ਤੁਹਾਨੂੰ ਤੁਸੀਂ ਕੀ ਚੰਗਾ ਬਣਾ ਲੈਂਦੇ ਹੋ?
ਮੈਂ ਕੜੀ ਚਾਵਲ ਕਰੇਲੇ।
ਕੜੀ ਕਿੱਦਾਂ ਬਣਾਦੇ ਹੋ ਤੁਸੀਂ?
ਹਾਂਜੀ, ਕੜੀ ਨੂੰ ਆਪਾਂ ਲੱਸੀ ਜੇ ਬਣਾਦੇ ਨਾ, ਉਹ ਵਧੀਆ ਬਣ ਜਾਂਦੀ।
ਉਹ ਫੇਰ ਘਰ ਦੀ ਹੁੰਦੀ ਹੈ ਨਾ ਲੱਸੀ।
ਹਾਂਜੀ, ਨੀ ਆਪਾਂ ਘਰ ਦੀ ਨੀ ਹੁੰਦੀ ਆਪਾਂ ਬਾਜ਼ਾਰੋਂ ਲੈ ਕੇ ਆਦੇ ਹਾਂ।
ਅੱਛਾ,
ਹਾਂਜੀ, ਬਜ਼ਾਰੋਂ ਲੈ ਕੇ ਆਉਂਦੇ ਵੈਸੇ ਨੂੰ ਚ ਘੋਲ ਕੇ ਨਾ ਓਦਾਂ। ਕਰਕੇ ਹਾਂਜੀ ਲੱਸੀ ਵਿੱਚ ਬੇਸਣ ਘੋਲ ਕੇ ਫੇਰ। ਕਾੜਦੇ ਆ ਕੜੀ ਹੋਈ ਜ਼ਿਆਦਾ ਜ਼ਿਆਦਾ ਕਾੜੋ ਤੇ ਜ਼ਿਆਦਾ ਵਧੀਆ ਬਣਦੀ ਹੈ।
ਹਾਂਜੀ, ਹਾਂਜੀ ਤੇ ਪਕੌੜੇ ਪਿਆਜ ਪਾ ਕੇ ਬਣਾਉਦੇ ਆ ਜਾਂ ਨੋਰਮਲ ਬਣਾਉਦੇ?
ਹਾਂਜੀ ਪਿਆਜ਼ ਪਾਲਕ ਪਾ ਕੇ ਆਲੂ ਪਿਆਜ਼ ਪਾਲਕ।
ਅੱਛਾ, ਪਾਲਕ ਵੀ ਪਾਦੇ ਪਕੌੜੇ ਚ,?
ਹਾਂਜੀ, ਕਈ ਵਾਰੀ ਪਾ ਲੈਦੇ ਆ ਜਿੱਦਾਂ ਮੌਸਮ ਦੇ ਹਿਸਾਬ ਨਾਲ। ਕਈ ਵਾਰੀ ਪਾ ਲਨੇ ਓਦਾਂ ਨੀ ਫਿਰ।
ਅੱਛਾ,
ਹਾਂਜੀ,
ਹਾਂ,
ਹੋਰ
ਬਸ ਵਧੀਆ, ਮੈਂ ਕਿਹਾ ਪੁੱਛਾਂ ਤੁਸੀਂ ਤੁਹਾਡੇ ਕੋਲੋਂ ਕਿ ਕੜੀ ਕਿੱਦਾਂ ਬਣਾਉਂਦੇ ਹੋ ਤੁਸੀਂ? ਮੇਥਰੇ ਪਾਉਦੇ ਹੋ ਤੁਸੀਂ?
ਹਾਂਜੀ ਮੇਥਰੇ ਜੀਰਾ ਪੈਂਦਾ।
ਹਾਂਜੀ, ਹਾਂਜੀ।
ਹੁ
ਹਾਂਜੀ। ਹਾਂ ਮੈਂ ਤਾਂ ਐਤਕੀਂ ਬਣਾਈ ਸੀ ਬਹੁਤ ਚਿਰ ਬਾਅਦ ਬਣਾਈ ਸੀ ਕੜੀ। ਬੇਕਾਰ ਬਣੀ ਕੜੀ। ਮੈਂ ਨਾ ਫਿਰ ਦੀ ਬਣਾਈ ਸੀ ਘਰ ਜਿਹੜੀ ਲੱਸੀ ਬਣਾ ਲੈਂਦੇ ਹਾਂ ਨਾ ਅਸੀਂ ਉਹਦੀ ਬਣਾਈ ਹਾਂ ਹਾਂ ਮਲਾਈ ਦੀ ਉਹ ਸਹੀ ਨੀ ਬਣੀ।
ਅੱਛਾ ਜੀ।
ਬੇਕਾਰ ਬਣੀ ਸੀ।
ਨਹੀਂ ਆਪਾਂ ਬਾਜ਼ਾਰੋਂ ਲਿਆਣੇ ਆ ਨਾ ਲੱਸੀ ਜਿਹੜੀ ਮਲਾਈ ਦੀ ਲੱਸੀ ਬਣਦੀ ਉਹ ਮੈਂ ਬੂਟੀਆਂ ਚ ਪਾ ਦਿੰਦੀ ਹਾਂ
ਅੱਛਾ ਬੂਟਿਆਂ ਚ ਪਾ ਦਿੰਦੇ। ਠੀਕ ਹੈ ਬੂਟਿਆਂ ਨੂੰ ਵੀ ਚਾਹੀਦਾ। ਕੁਛ ਨਾ ਕੁਛ ਓਹ ਤਾਂ ਹੈ ਹੀ ਹੈ
ਇੱਕ ਦਾ ਗਿਲਾਸ ਰੱਖ ਲੈਣੇ ਹਾਂਜੀ ਇੱਕ ਉਹ ਜਿਹੜੇ ਅਰਬੀ ਦੇ ਪੱਤੇ ਹੁੰਦੇ ਨੇ ਉਹਨਾਂ ਦੇ ਪਕੌੜੇ ਹਾਂਜੀ।
ਐਥੇ ਪਤੋੜੇ ਬੋਲਦੇ ਨੇ
ਹਾਂਜੀ ਮੈਨੂੰ ਬੋਲਣਾ ਨੀ ਆਉਂਦਾ ਨਾ ਮੈਂ ਪਕੌੜੇ ਕਹਿੰਦੀ ਹਾਂ।
ਉਹਨੂੰ ਬੋਲਣਾ ਨੀ ਆਉਂਦਾ ਮੈਂ ਪਕੌੜੇ ਕਹਿ ਦਿੰਦੀ ਹਾਂ ਮੇਰੀ ਸੱਸ ਹੈਗੇ ਨਾ ਉਹ ਫੇਿਰ ਪਤੋੜੇ ਹੀ ਕਹਿੰਦੇ ਨੇ
ਅੱਛਾ।
ਹਾਂਜੀ।
ਪਤੋੜੇ ਅਰਬੀ ਦੇ ਪੱਤੇ ਹੁੰਦੇ ਨੇ ਪਤੋੜੇ ਬਹੁਤ ਸਵਾਦ ਲੱਗਦੇ ਨੇ ਉਹਦੀ ਤੇ ਸਬਜ਼ੀ ਵੀ ਬਣ ਜਾਂਦੀ ਹਨਾ
ਹਾਂਜੀ ਨਹੀਂ ਸਬਜ਼ੀ ਤਾਂ ਆਪਾਂ ਨਹੀਂ ਬਣਾਈ ਦੀ ਆਪਾਂ ਉਹ ਅ ਪੱਤੇ ਲਿਆ ਕੇ ਨਾ ਅਰਬੀ ਦੇ ਤੇ ਉਹਦੇ ਚ
ਬੇਸਣ ਸਾਰੇ ਮਸਾਲੇ ਪਾ ਕੇ ਉਹਨੂੰ ਕੱਟ ਕੇ ਪੱਤੇ ਜਿਦਾਂ ਫੈਲਾ ਲੋ ਉਹਨਾ ਨੂੰ ਪੱਤਿਆਂ ਨੂੰ ਉਹਦੇ ਤੇ ਫਿਰ ਉਹ ਬੇਸਣ ਦਾ ਗੋਲ ਲਸਣ ਅਦਰਕ ਦਾ ਪੇਸਟ ਸਾਰਾ ਵੇਸਣ ਚ ਪਾ ਕੇ ਹਾਂ ਫੇਿਰ ਉਹਨਾਂ ਨੂੰ ਅਹ ਇੱਕ ਇੱਕ ਪੱਤਾ ਵਿਛਾ ਕੇ ਉਹਦੇ ਚ ਲਾ ਕੇ ਤੇ ਫੇਿਰ ਉਹਨੂੰ ਰੋਲ ਕਰ ਲੈਂਦੇ ਹਾਂ ਅਸੀਂ ਫਿਰ ਉਹਨੂੰ ਸਟੀਮ ਕਰਦੇ ਆਾਂ ਸਟੀਮ ਕਰਕੇ ਕੱਟ ਕੇ ਫਿਰ ਉਹਨੂੰ ਤਲ ਲੌ ਤਾਂ ਖਾਓ ਚਾਹ ਨਾਲ ਬੜੇ ਟੇਸਟੀ ਲੱਗਦੇ ਨੇ ਲੇਕਿਨ ਉਹਦੇ ਚ ਇਹ ਵੀ ਚੰਗੀ ਤਰ੍ਹਾਂ ਸਟੀਮ ਹੋਣੇ ਚਾਹੀਦੇ ਆ ਨ ਉਹਦੇ ਨਾ ਪੱਲੇ ਚੁਬਦੇ ਆ ਗਲੇ ਚ
ਹਾਂਜੀ ਉਹ ਉਹ ਨਾ ਪਿੱਛੇ ਦੇ ਉਹਦਾ ਸੂਲ ਹੁੰਦਾ ਜਿਹੜੀ ਪੱਤੇ ਦਾ ਹੁੰਦਾ ਛਿਲਕਾ ਜਿਹਾ ਲਾਉਣਾ ਪੈਂਦਾ ਵਾ ਉਹ ਨ਼ਹੀ ਲਾਉਂਦੇ ਨਾ ਫੇਰ ਲੱਗਦਾ ਗਲੇ ਚ
ਅੱਛਾ ਉਹਦੇ ਕਰਕੇ ਲੱਗਦੇ ਆ
ਹਾਂਜੀ ਉਹ ਪਿੱਛੇ ਜਿੱਦਾਂ ਹੁੰਦੇ ਨਾ ਪੱਤੇ ਦੇ ਪੀ ਛੇ ਹੁੰਦਾ ਨਾ ਉਹਨੂੰ ਛਿੱਲਣਾ ਪੈਂਦੀ ਹੈ ਟਹਿਨੀ ਨੂੰ, ਹਾਂ ਉਹਨੂੰ ਛਿੱਲਣਾ ਪੈਂਦਾ ਵਾ। ਸਾਫ ਕਰਕੇ ਨਾ ਉਹਨੂੰ, ਫੇਰ ਬਨਾਉਂਦੇ ਨੇਂ। ਫੇਰ ਨੀ ਖ਼ਾਰਿਸ਼ ਹੁੰਦੀ ਗਲੇ ਵਿੱਚ।
ਅਰੇ ਬੜੀ ਖਾਰਿਸ਼ ਹੁੰਦੀ ਹੈ, ਅਗਰ ਉਹ ਕੱਚੇ ਰਹਿ ਜਾਨ ਤਾਂ।
ਆਹ ਨਹੀਂ ਉਹਨਾਂ ਨੂੰ ਕਰਦੋ ਨਾ, ਫੇਰ ਨੀ ਹੁੰਦਾ।
ਲੱਗਦੇ ਬਹੁਤ ਟੇਸਟੀ ਏ, ਮੇਹਨਤ ਤਾ ਹੈਗੀ ਏ।
ਹਾਂ ਮਿਹਨਤ ਤੇ ਹੁੰਦੀ ਹੈ, ਹੁਨ ਆਲੂ ਮੇਥੀ ਬਣਾਉ ਉਹੰਦੇ ਚ ਵੀ ਮਿਹਨਤ ਹੈ ਪਰ।
ਆਂਹ ਮੈਨੂੰ ਤੇ ਸਿਆਲਾ ਚ ਆਲੂ ਮੇਥੀ ਬਹੁਤ ਸਵਾਦ ਲੱਗਦੀ ਹੈ। ਮੈਨੂੰ ਤੇ ਰੋਜ ਆਲੂ ਮੇਥ ਥੀ, ਸਗੋ ਸਾਗ ਮੱਕੀ ਦੀ ਰੋਟੀ।
ਹੋਰ ਕੀ।
ਆਹ ਖਵਾਉਂਦੇ ਰੋ ਬਸ ਮੈਨੂੰ।
ਬੱਚੇ ਖਾਂਦੇ ਨੀ ਏ। ਉਹ ਬੱਚਿਆਂ ਨੂੰ ਫਿਰ ਮੇਥੀ ਵਾਲੀ ਰੋਟੀਆਂ ਬਣਾ ਦੇਣੀ ਆਂ।
ਔਹ ਬੱਚੇ ਕਿੱਥੇ ਖਾਣਾ ਚਾਂਦੇ ਏਂ? ਅੱਜ ਕੱਲ ਦੇ ਬੱਚੇ ਹੈ ਈ ਏਦਾਂ ਦੇ। ਔਹ ਘੀਆ ਉਹ ਨਈ ਖਾਨਾ ਚਾਹੁੰਦੇ, ਤੋਰੀਆਂ ਔਹ ਨਈ ਖਾਨਾ ਚਾਹੁੰਦੇ।
ਹੋਰ ਕੀ। ਜਿਨ ਥਾਂ ਅ ਜਿੱਥੋ ਸਾਨੂੰ ਪੌਸ਼ਟਿਕ ਮਿਲਨਾ ਹੈਗਾ, ਉਹ ਖਾਂਦੇ ਈ ਨਈ।
ਕੋਈ ਕਿਤੋਂ
ਹੋਰ ਤੇ ਬਸ ਵਦੀਆ ਜੀ।
ਹੋਰ ਕਿਆ-ਕਿਆ ਬਨਾ ਲੈਂਦੇ ਹੋ ਤੁਸੀਂ?
ਹਾਂਜੀ ਹੋਰ ਸਾਂਬਰ ਬਣਾ ਲੈਂਨੀ ਆ, ਘਰੇ ਅਪਾਂ। ਪਾਓ ਭਾਜੀ ਵੀ ਬਨਾ ਲੈਂਨੇਂ ਆ। ਸਾ, ਹਾਂਜੀ ਚਾਪ ਵੀ ਬਣਾ ਲੈਂਨੀ ਆ।
ਕਿੱਦਾਂ ਬਣਾਂਦੇ ਤੁਸੀਂ?
ਚਾਂਪ ਨੂੰ, ਜ ਪਹਿਲਾਂ ਤੇ ਦੂਸਰੀਆਂ ਆਉਂਦੀਆਂ ਸੀ ਨਾ, ਹੁਨ ਦੂਜੀਆਂ ਆਉਣ ਲੱਗ ਗਈਆਂ। ਉਅਨੂੰ ਲਿਆ ਕੇ ਅਪਾਂ ਪਹਿਲਾਂ ਓਹ ਫਰਾਈ ਕਰਦੇ ਯਾ, ਫੇਰ ਉਅਨੂੰ ਕੱਟ ਕੇ ਤੇ ਮਸਾਲਾ ਇਹਂਦੇ ਤੇ ਜਿਆਦਾ ਪੈਂਦਾ ਵਾ।
ਹਾਂਜੀ।
ਹੋਰ ਜਿਆਦਾ ਪਿਆਜ, ਟਮਾਟਰ ਕੱਟਨਾ ਪੈਂਦਾ ਏ, ਫਿਰ ਉਹਨੂੰ ਮਤਲਬ ਕਿ ਅਪਣਾ ਤੜਕਾ ਤੁੜਕਾ ਲਾ ਕੇ ਫਰਾਈ ਫਰੂਈ ਕਰਕੇ ਵਿੱਚ ਪਾ ਦੋ।
ਅੱਛਾ।
ਹਾਂਜੀ। ਸਾਂਬਰ ਮੈਨੂੰ ਔਖਾ ਲੱਗਦਾ ਸੀ, ਪਰ ਸਾਂਬਰ ਤੇ ਸਭ ਤੋ ਆਸਾਨ ਐ ਬਣਾਣਾ।
ਕਿਉਂ? ਸਾਂਬਰ ਕਿਉਂ ਔਖਾ ਲੱਗਦਾ ਸੀ?
ਮੈਨੂੰ ਪੈਲਾਂ ਆਂਦਾ ਨੀ ਸੀ ਨਾ ਬਣਾਣਾ, ਤੇ ਫਿਰ ਬਾਅਦ ਚ, ਮੈਂ ਜਦੋਂ ਸਿੱਖਿਆ ਫਿਰ ਮੈਨੂੰ ਸਾਨ ਲੱਗਿਆ, ਮੈਂ ਕਿਹਾ ਸਭ ਤੋ ਵਧੀਆ ਸਬਜ਼ੀ ਤੇ ਏਹੀ ਹੈ, ਫਟਾਫਟ ਬਣ ਜਾਂਦੀ ਏ।
ਹਾਂ, ਸਬਜ਼ੀਆਂ ਕੱਟ ਕੇ ਪਾ ਦੋ, ਮਸਾਲੇ ਪਾ ਦੋ ਉਹਦੇ ਚ, ਧਰ ਦੋ। ਇੱਕ ਅੱਧੀ ਸੀਟੀ ਲਵਾ ਕੇ, ਫੇਰ ਉਹਨੂੰ ਮੈਸ਼ ਕਰਕੇ, ਫੇਰ ਓਨੁ ਤੜਕਾ ਲਾ ਦੋ, ਸਾਂਭਰ ਮਸਾਲਾ ਪਾ ਕੇ।
ਤਿਆਰ ਹੋ ਗਿਆ। ਹੋਰ ਕੀ।
ਬਾਕੀ ਹੋਰ ਚੀਜਾਂ ਕਯਾ ਹੈ? ਬਥੇਰਾ, ਆਪਣੇ ਕਾਰ ਬਣਾ ਲੋ, ਜੋ ਵੀ ਬਣਾਉਣਾ, ਅਜ ਕਲ ਤੇ ਯੂ ਟਿਊਬ ਜਿੰਦਾਬਾਦ। ਨਈ ਆਂਦਾ ਹੋਇਆ ਤੇ ਯੂ ਟੂਬ ਤੇ ਬਣਾ-ਬਣਾ ਕੇ, ਅਹ ਦੇਖ-ਦੇਖ ਕੇ ਬਣਾ ਲੋ।
ਯੂ ਟਿਊਬ ਤੇ, ਜੋ ਕੁਛ ਮਰਜੀ ਦੇਖ ਕੇ ਬਣਾਈ ਜਾਓ।
ਸਈ ਗੱਲ ਏ।
ਚਲੋ ਯੂ ਟਿਊਬ ਤੋਂ ਦੇਖ ਕੇ ਹੀ ਬਣਾਉਣਾ ਸਿੱਖਿਆ। ਪਾਓ ਭਾਜੀੇ।
ਹੋਰ ਆਚਾਰ ਅਚੂਰ ਵੀ ਯੂ ਟਿਊਬ ਤੇ ਦੇਖ ਕੇ ਫੇਰ ਕਰਦੀ ਆ।
ਨਈ, ਆਚਾਰ ਤੇ ਖੈਰ ਮੈਂ ਪਾਂ ਲੈਣੀ ਆ। ਅੰਬ ਦਾ ਐਰਕੀ ਪਾਇਆ ਈ ਨੀ ਏ ਅਚਾਰ। ਹੂੰ।
ਦਾ ਨਾ ਓਲੇਆਂ ਦਾ ਨੀ ਆਂਦਾ ਸੀ ਮੈਨੂੰ, ਓਲਿਆਂ ਦਾ ਨਾ ਖਰਾਬ ਹੋ ਜਾਂਦਾ ਸੀ। ਉਹ ਵਾਲਾ ਦੇਖਿਆ, ਉਹ ਫਿਰ ਮੈਂ ਬਣਾ ਕੇ ਪਾਇਆ ਵਾ।
ਅੱਛਾ।
ਆਹ, ਆਂਬ ਦਾ ਤੇ ਸਿੰਪਲ ਜਾ ਬਣ
ਨਹੀਂ ਅੰਬ ਦਾ ਵੀ ਕਿੰਨੇ ਤਰੀਕਿਆਂ ਨਾਲ ਪੈਂਦਾ।
ਹਾਂਜੀ
ਅੰਬ ਦਾ ਵੀ ਕਈ ਤਰੀਕਿਆਂ ਨਾਲ ਪਾਂਦੇ ਆ ਆਚਾਰ ਤਾਂ
ਅੱਛਾ ਹਾਂ ਨਹੀਂ ਮੇਰੀ ਦਾਦੀ ਜਿੱਦਾਂ ਬਣਾਦੇ ਸੀ ਨਾ ਆਪਾਂ ਓਦਾਂ ਹੀ ਪਾਦੇ ਆ। ਹਾਂਜੀ ਤੇਲ ਵਾਲਾ ਹੀ ਹੁੰਦਾ ਸਾਡਾ
ਖ਼ਾਲੀ
ਹੁੰਦਾ ਸੁੱਕਾ ਖ਼ਰਾਬ ਹੋ ਜਾਂਦਾ ਨਾ।
ਹਾਂ। ਨਹੀਂ ਖ਼ਰਾਬ ਨਹੀਂ ਹੁੰਂਦਾ ਕਿਸੇ- ਕਿਸੇ ਦੇ ਹੱਥ ਨਾਲ ਖ਼ਰਾਬ ਹੋ ਜਾਂਦਾ ਵੈਸੇ ਸੁੱਕਾ ਤਾਂ ਖ਼ਰਾਬ ਨੀ ਹੁੰਦਾ ਸੁੱਕਾ ਮਤਲਬ ਕੀ ਕਹਿੰਦੇ ਜ਼ਿਆਦਾ ਚੱਲਦਾ।
ਅੱਛਾ ਜੀ ਉਹ ਕਿੱਦਾਂ ਬਣਾਂਦੇ ਨੇ।
ਸੁੱਕਾ ਸਾਰੇ ਮਸਾਲੇ ਤੇਲ ਘੱਟ ਪਾਂਣਾ ਵਾ ਜੀ। ਜਿੱਦਾਂ ਰਲਾਣ ਲੱਗਿਆ ਮਾੜਾ ਜਾ ਪਾ ਲੋ ਤੇਲ ਹਾਂਜੀ ਮਸਾਲੇ ਮਸੂਲੇ ਸਾਰੇ ਉਹੀਏ ਪੈਂਦੇ ਜਿਹੜੇ ਪੈਂਦੇ ਨੇ। ਬ ਤੇਲ ਹੀ ਘੱਟ ਪੈਂਦਾ।
ਠੀਕ ਐ। ਹਾਂਜੀ ਕਈ ਪੀਸ ਕੇ ਮਸਾਲੇ
ਕ ਹਾਂਜੀ ਨਹੀਂ ਮੈਂ ਤੇ ਖੈਰ ਪੀਹ ਕੇ ਹੀ ਪਾਂਦੀ ਆ ਸਾਬਤ ਮਸਾਲੇ ਲਿਆ ਕੇ ਘਰ ਤਾਂ ਉਹਨਾਂ ਨੂੰ ਪੀਹ ਕੇ ਫੇਰ ਪਾਂਨੀ ਆ ਉਹਨਾਂ 'ਚ
ਅੱਛਾ ਜੀ। ਠੀਕ ਏ।
ਬਾਕੀ ਦੇਖੋ ਹੁਣ ਸਾਗ ਸੁਗ ਚੱਲੇਗਾ ਔਰ ਦੋ ਏਕ ਮਹੀਨੇ ਰਹਿ ਗੇ ਆ।
ਅ ਤੇ ਬੋ ਏ।
ਐਹ ਤਾਂ ਹੈ ਖੈਰ ਲੇਕਿਨ ਸਿਆਲਾ ਦੀਆਂ ਸਬਜ਼ੀਆਂ ਵਧੀਆ ਹੁੰਦੀਆਂ ਨੇ। ਸਾਰੀਆਂ ਅ ਸਿਆਲਾਂ ਦੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਸਾਰੀਆਂ ਹਰੀਆਂ ਹੀ ਹੁੰਦੀਆਂ।
ਹਾਂਜੀ ਉਹ ਤੇ ਮੈਂ ਕਈ ਘਰੇ ਵੀ ਲਾ ਲੈਂਨੀ ਆ ਨਾ।
ਅੱਛਾ
ਹਾਂ ਮੈਂ ਘਰੇ
ਫੇਰ ਤਾਂ ਵਧੀਆ ਧਨ ਲਾ ਲ ਚ ਤੁਸੀਂ ਸ਼ਹਿਰਾਂ 'ਚ ਕਿੱਥੇ ਲਾਓ।
ਮੈਂ ਸ਼ਹਿਰ 'ਚ ਹੀ ਰਹਿੰਨੀ ਆ ਗਮਲਿਆਂ 'ਚ ਲਾ ਲੈਨੀ ਆ ਟੱਪ ਲਾ ਲੈਂਨੀ ਆ। ਓਦੇ 'ਚ ਲੇ ਲੈਣੀ ਹਾਂਜੀ।
ਤੇ ਉਹਦੇ 'ਚ ਤੁਸੀਂ ਕੋਈ ਅ ਆ ਖਾਦ ਖੂਦ ਵੀ ਪਾਂਦੇ ਓ।
ਹਾਂਜੀ ਗੋਬਰ ਪਾਥੀਆਂ ਲਿਆ ਕੇ ਨਾ ਉਹਨੂੰ ਪਾਣੀ 'ਚ ਭਿਓ ਕੇ ਉਹ ਪਾ ਦਿੰਦੀ ਆ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਲੱਸੀ ਪਾਤੀ ਜਿੱਦਾਂ ਦਾਲਾਂ ਦੁਲਾ ਧੋਣੀਆਂ ਚਾਵਲ ਵਗੈਰਾ ਧੋਣੀ ਉਹ ਪਾਣੀ ਇਹਨਾਂ 'ਚ ਪਾ ਦਿੰਨੀ ਆ ਨਾ ਹਾਂਜੀ।
ਤੇ ਫੇਰ ਹੋ ਜਾਂਦੀਆਂ ਉਹਦੇ 'ਚ ਸਬਜ਼ੀਆਂ
ਹਾਂਜੀ
ਫਿਰ ਤਾਂ ਵਧੀਆ ਮੈਂ ਵੀ ਦੇਖਾਂਗੀ ਟਰਾਈ ਕਰਕੇ ਫਿਰ ਤਾਂ
ਹਾਂਜੀ ਨਹੀਂ ਆਪਾਂ ਟਰਾਈ ਕਰਾਂ ਜਿੱਦਾਂ ਹੁਣ ਤੁਹਾਡਾ ਹੋਊਗਾ ਨਾ ਤੁਸੀ ਗਮਲਾ ਜਿੱਦਾਂ ਹੁੰਂਦਾ ਨਾ ਟੱਪ ਵਗੈਰਾ ਉਹਦੇ 'ਚ ਆਪਾਂ ਘੀਆ ਤੋਰੀ ਵੀ ਲਾ ਸਕਦੇ ਆਂ। ਮੈਂ ਲਾਇਆ ਸੀ ਤਿੰਨ ਸਾਲ ਪਹਿਲਾਂ ਮੈਂ ਲਾਏ ਸੀ ਪੇਠਾ ਲਾਇਆ ਸੀ। ਤੋਰੀ ਲਾਈ ਸੀ ਕਰੇਲੇ ਲਾਏ ਸੀ ਬੜਾ ਲਾਇਆ ਤੁਹਾਡੇ ਵਲੋਂ ਮਿਲਣਾ ਵਾ।
ਚਲੋ ਠੀਕ ਹੈ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਠੀਕ ਹੈ ਜ ਸਤਿ ਸ਼੍ਰੀ ਅਕਾਲ ਜੀ